ਓ
ਹੈਲੋ
ਸਤਿ ਸ਼੍ਰੀ ਅਕਾਲ, ਮਾਸੀ ਜੀ।
ਜਦਾ ਰੇ ਜਾ
ਹਾਂਜੀ, ਬਸ ਠੀਕ ਤੁਸੀਂ ਕਿਸ ਤਰ੍ਹਾਂ?
ਹਜੀਆਂ
ਕੁਛ ਨੀ ਬੈਠੀ ਸੀ, ਮੈਂ ਕਿਹਾ ਤੁਸੀਂ ਆਉਂਦੇ ਨੀ ਹੋ ਘਰੇ?
ਦੀਦੀ ਆਉਣਾ ਆ? ਮੌਸਮ ਵੀ ਥੋੜਾ ਜਿਹਾ ਚੇਂਜ ਹੋ ਜਾਏ ਗਰਮੀ ਬਹੁਤ ਆ, ਬਾਹਰ ਨਿਕਲਣਾ ਨੂੰ ਜੀਅ ਨਈ ਕਰਦਾ ਆਉਂਗੀ?
ਹਾਂਜੀ, ਉ ਓਹੀ ਮੈਂ ਸੋਚਣ ਡਈ, ਕਿੰਨੇ ਚਿਰ ਹੋ ਗਿਆ, ਆਏ ਨੀ ਤੁਸੀਂ?
ਨਹੀਂ ਹਜੀ ਮ ਵ
ਹਾਂਜੀ ਹੋਰ ਕਿ, ਤਬੀਅਤ ਵਗੈਰਾ ਠੀਕ ਚੱਲਦੀ?
ਹਾਂਜੀ-ਹਾਂਜੀ ਸਭ ਵਧੀਆ ਠੀਕ ਐ, ਭੈਣਜੀ ਹੁਣ।
ਹਾਂਜੀ, ਅਸੀ ਵੀ ਠੀਕ ਆ। ਬੱਚੇ ਗਏ ਹੋਏ ਸੀ ਹਾਂਜੀ, ਬਸ ਇਸ ਤਰ ਹੀ ਚੱਲੀ ਜਾਂਣ ਵਾ ਅੱਜ-ਕੱਲ ਤੇ ਸਾਰਿਆਂ ਦਾ ਹੀ ਉਹੀ ਹਾਲ ਹੈ, ਦਵਾਈ ਲਈ ਜਾਓ ਤੇ ਬਸ ਤੁਰੀ ਫਿਰੋ
ਆ ਕੇ ਦਿੰਦਾ ਹ।
ਜੀ ਹਾਂ ਤੇ ਅੱਜ-ਕੱਲ ਇੱਕਦਮ ਛੋਟੇ ਬੱਚੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦਾ ਉਈ ਹਾਲ ਹੂੰ। ਅੱਜ-ਕਲ ਇਹ ਲੋਕ ਵੀ ਤੇ ਬੱਚੇ ਵੀ ਬਾਹਰ ਦਾ ਬਸ ਪੈਕੇਟ -ਪਕੇਟ ਵਾਲਾ ਖਾ ਲੈਂਦੇ ਆ।
ਵਹਾ ਤੋ ਬਹੁਤ ਵਿਵਾਲ
ਹਾਂਜੀ। ਉਹ ਤਾਂ ਪੂਰਾ ਹੀ ਬੇਕਾਰ ਆ ਸੁਣਦੇ ਨੀ ਆ ਨਾ ਪਰ ਜਿੰਨਾ ਮਨਾ ਕਰੋ ਜਿੱਦ ਪੈ ਕੇ ਰੋ ਧੋ ਕੇ ਲੈ ਹੀ ਲੈਣਾ।
ਕ?
ਵਿੱਚ ਜੇਥੇ ਬੜੀ ਤਬੀਅਤ ਸਾਰਿਆਂ ਦੀ ਮਤਲਬ ਇੱਥੇ ਹਰ ਇੱਕ ਬੱਚੇ ਦੀ ਚੱਲਣ ਦੀ ਖ਼ਰਾਬ
ਕੁਝ ਖਾ ਲੈ।
ਮੈਂ ਕਦੋਂ -ਕਦੋਂ ਦਾ ਪੈਕਿੰਗ ਕਰ ਕਰਕੇ ਵੇਚ
ਹਮ। ਵਹੀ ਨਾ, ਹਮ। ਉਹ ਤੇ ਸਹੀ ਆ ਕੀ ਕੈਮੀਕਲ ਪਾਉਣ ਡੇ ਕੀ ਪਡੇ ਦਮ।
ਸਾ ਪੰਜ ਵਜੇ ਤੇ ਨਰਮ ਹੋ ਜਾਂਦਾ ਉ ਤੱਕ ਓਦਾਂ ਦਾ ਉਓਦਾਂ ਹੀ ਆ ਜਾਂਦੇ
ਹਾਂਜੀ। ਉਹ ਤੇ ਆ ਹਮ। ਹਾਂ, ਕੈਮੀਕਲ ਪਾਂਦੇ ਵਿੱਚ ਤਾਂ ਕਰਕੇ ਤੇ ਤਰ੍ਹਾਂ ਦਾ ਰਹਿ ਜਾਂਦਾ ਵਾ ਨਹੀਂ ਤੇ ਘਰੇ ਬਣਾ ਕੇ ਰੱਖੋ ਤੇ ਉਹੀ ਖਰਾਬ ਹੋ ਜਾਣਾ। ਹਾਂਜੀ। ਹਾਂ। ਕੀ ਬਣਾ ਰਹੇ ਅੱਜ ਰੋਟੀ ਚੀ
ਅੱਜ ਮੈਂ ਬਣਾਇਆ ਮਾਵਾਂ ਦੀ ਦਾਲ ਤੇ ਫੁਲਕੇ ਹੋ, ਥੋੜਾ ਦੇਰ, ਚਾਵਲ ਹੀ ਬਣਾ ਲਿਆ।
ਹਾਂਜੀ, ਹਾਂਜੀ। ਅੱਛਾ। ਅਸੀਂ ਵੀ ਦਾਲ -ਚੌਲ ਤੇ ਆਲੂ -ਭੁਜੀਆ ਬਣਾਇਆ ਹਣੇੇ।
ਅੱ
ਹਮ। ਪੁਜਿਆ ਬੜੀ ਸ਼ੌਕੀਨ ਖਾਂਦੇ ਨਾ ਬੱਚੇ ਨੂੰ ਮੈਨੂੰ ਵੀ ਬੜੀ ਪਸੰਦ
ਬੀਬੀ ਅੱਜ ਮਾਵਾਾਂ ਦੀ ਦਾਲ ਖਾਣਾ ਜੋ
ਹਾਂਜੀ। ਹਾਂ, ਮਾਵਾ ਦੀ ਦਾਲ ਦੇ ਨਾਲ ਵੀ ਬਹੁਤ ਸਵਾਦ ਲੱਗਦਾ‌ ਆਲੂ ਭੁਜਿਆ। ਹਾਂਜੀ, ਦਾਲ -ਚੌਲ ਭੁਜੀਆ ਬ ਲੂ ਆਲੂ ਦਾ ਹਾਂਜੀ। ਆਵਾਂਗੇ ਅਸੀਂ ਵੀ ਸੋਚ ਰਹੇ ਸੀ ਆਉਣ ਦਾ ਬਹੁਤ ਚਿਰ ਹੋ ਗਿਆ। ਕਿਤੇ ਗਏ ਵੀ ਨਹੀਂ ਪੁਛ ਰਹੇ ਕਿ ਚਲੋ ਤੁਹਾਡੇ ਵ ਹੀ ਹੋ ਕੇ ਆਇਆ ਜਾਏ। ਹਾਂਜੀ। ਉਹੀ ਹੈ ਕੀ, ਹਾਂਜੀ
ਪੁੱਛਣਾ ਕੀ ਹੈ ਮੈਂ ਕਿਹਾ ਆ ਜੋਓ।
ਹਾਂਜੀ ਉਹ ਤੇ ਆ। ਸੋਚਣਾ ਕੀ ਹੀ ਥੋੜਾ ਵੇਖਣਾ ਪੈਂਦਾ ਸਾਰਾ ਕੁਛ ਸਾਰੇ ਪਾਸੇ ਵਖ ਕੇ ਚੱਲਣਾ ਪੈਂਦਾ, ਹਾਂਜੀ। ਮੈਂ ਕਿਹਾ ਸੋਚਣਾ ਕੀ ਉਹ ਸਾਰੇ ਪਾਸੇ ਵੇਖ ਕੇ ਚੱਲਣਾ ਪੈਂਦਾ ਨਾ। ਖਾਲੀ ਆਉਣ, ਹਾਂਜੀ ਸਕੂਲ ਕੱਲ ਵੀ ਹੁਣ ਖੁਲੱਗੇ ਗਏ ਹੁਣ ਫਰ ਛੁੱਟੀਆਂ ਲੱਗੇਗੀਆਂ ਤੇ ਫਿਰ ਆਉਗੀ। ਹੂ ਬੱਚੇ ਦੇ ਸਕੂਲ ਵੀ ਹੁਣ ਖੁੱਲ ਗਏ ਨਾ ਉਹਨਾਂ ਦੇ
ਡੀਠ ਬਹੁਤ ਨੇ, ਬਾਹਲੇ ਕਲੰਡ ਜਨੀ, ਕਾਰਨ
ਇਸ ਤਰ੍ਹਾਂ ਤੇ ਅਸੀਂ ਵੀ ਮਤਲਬ ਫਿਰ ਜਦੋਂ ਇੱਦਾਂ ਹੀ ਨੀ ਕੀਤੇ ਤੇ ਫਿਰ ਇੱਥੇ ਬੱਚੇ ਨੂੰ ਜਿੱਦ ਕਰਨ ਲੱਗ ਜਾਂਦੇ ਆ ਕਿ ਜਾ ਘੁਮਾਉਣ ਲੈ ਕੇ ਚਲੋ ਘੁਮਣ ਲੈ ਕੇ ਚਲੋ ਫਿਰ ਉਹੀ ਮੋਲ ਲਈ ਜਾਂਦੇ ਉੱਥੇ, ਫੇਰ ਝੂਲੇ ਵੇਲੇ ਝੂਲ ਲੈਂਦੇ ਆ। ਇੱਕ ਉਹ, ਹਾਂਜੀ ਇੱਕ ਉਹ ਲੱਗਾ ਹੋਇਆ ਇੱਥੇ ਜੰਪਿੰਗ ਦੇ ਵਾਲੇ ਾ ਹਵਾ ਵਾਲਾ ਹੁੰਦਾ ਵਾ ਉਥੇ ਕਰ ਲੈਂਦੇ ਫਿਰ ਅੰਦਰ ਉਹ, ਅੰਦਰ ਉਹ ਅੰਦਰੇ ਗੱਡੀ ਵਾਲਾ ਹੈਗਾ ਇੱਕ ਬਿਠਾ ਕੇ ਘੁਮਾਉਂਦੇ ਆ ਉਹ, ਆ ਫਿਰ ਮੁੜ ਹਾਂਜੀ ਜੀ ਉਹੀ ਨਾ ਜੇ ਤਾਂ ਕਰਦੇ ਫਿਰ ਉੱਥੇ ਜਾ ਕੇ ਫਿਰ ਇਹ ਨੀ ਕੇਕ ਕਰਨਾ ਫਿਰ ਇਹਨਾਂ ਨੂੰ ਸਾਰੇ ਹੀ ਚ ਬਹਿਣਾ ਵਾ। ਇਹਦੇ ਚ ਹੋਇਆ ਤੇ ਦੂਜੇ ਤੇ ਦੂਜੇ ਤੇ ਹੋਇਆ ਤੀਜੇ ਚ। ਹਾਂਜੀ ਉਹੀ ਫਿਰ ਉਹੀ ਫਿਰ ਝੁੱਲਾ ਝੁੱਲ ਲਊ ਉਹ ਤੋਂ ਬਾਅਦ ਫਿਰ ਕੁਛ ਹੋ ਜਾ ਵੇਖ ਗਿਆ ਤੇ ਫੇਰ ਬਸ ਉਹ ਵੀ ਫਿਰ ਲੈ ਕੇ ਦੋ। ਫਿਰ ਉਹਦੇ ਮਗਰ ਲੱਗ ਜਾਣਾ, ਹੂ ਓਹੀ ਨਾ ਓਹ ਹਟ ਕੇ ਫਿਰ ਬਾਹਰ ਨਿਕਲੋ, ਫਿਰ ਆਈਸ ਕ੍ਰੀਮ ਲੈ ਦੋ, ਕੁਛ ਕੁ ਲੈ ਦੋ, ਬਸ, ਓਹੀ ਸਭ ਫਿਰ ਚੱਲਦਾ ਰਹਿੰਦਾ। ਹੂ, ਉਹ ਤੇ ਹੈ।
ਗਏ ਤੇ, ਘੁੰਮ-ਘੁੰਮਣ ਜਾਣਾ ਤੇ ਖਾਣਾ-ਪੀਣਾ ਵੀ ਤੇ ਜ਼ਰੂਰੀ ਐ। ਘੁੰਮ ਕੇ ਤੇ ਨੀ ਆਵਾਣਗੇ ਨਾ। ਬੱਚਿਆਂ ਦੇ ਵਿੱਚ ਬਾਲੀ ਖੇਡੋ।
ਹਾਂ। ਉਹ ਤੇ ਆ, ਉਹ ਇਸ ਤਰ੍ਹਾਂ ਹੀ ਅਸੀਂ ਲੋਂਗੀ ਮਾਰਕੀਟ ਗਈ ਸੀ। ਤੇ ਉਦਣ ਕੁਛ ਖਾ ਕੇ ਨਈ ਆਏ, ਤੇ ਮੇਰੀ ਉਹ ਮੰਮੀ ਲੋਗ ਵੀ ਇੱਥੇ ਆਏ ਹੋਏ ਸੀ, ਭੂਆ ਘਰ ਗਏ ਸੀ ਜਦੋ। ਤੇ ਭੂਆ ਕਹਿੰਦੀ-ਕਹਿੰਦੀ ਕੁਝ ਖਾ ਕੇ ਨਈ ਆਏ। ਤੇ ਕਹਿੰਦੀ ਮੰਮੀ ਨੇ ਕਿਹਾ ਨਈ ਕਹਿੰਦੀ ਕੀ ਮਤਲਬ ਹੋਇਆ, ਤਾਡਾ ਬਾਜ਼ਾਰ ਜਾਣ ਦਾ ਤੁਸੀਂ ਘੁੰਮ ਘਾਮ ਕੇ ਆ ਕੁੱਛ ਖਾਗੇ ਵੀ ਨੀ ਆਏ ਤੇ, ਖਾਕੇ ਤੇ ਫੇਰ ਉਹ ਕਹਿੰਦੇ ਕਿ ਕੀ ਸੋਹਰਾ ਜਵਾਈ ਇੱਕੋ ਜਏ ਕਹਿੰਦੀ ਦੋਵੇਂ, ਅੱਗੇ ਅੱਗੇ ਭੱਜੀ ਗਏ ਅਸੀਂ ਫੇਰ ਉਤਰਾ ਈ ਆ ਗਏ ਕਹਿੰਦੀ ਕੁਛ ਖਾਣ ਉੱਥੇ ਈ ਫੇਰ ਆ ਗਏ, ਬਾਹਰ ਦਾ ਨਾਲੇ ਖਾਣਾ ਨੀ ਮੰਗਦੇ ਨਾ ਸ਼ੇਤੀਕੇ।
ਆ
ਕਹਿੰਦੇ ਗਰਮੀ ਚ ਬਾਰ ਦਾ ਖਾਓ। ਪਤਾ ਨੀ ਕਦੋਂ ਦਾ ਬਣਿਆ ਕਦੋਂ ਦਾ ਨਈ, ਹਾਂਜੀ ਔਈ ਨਾ ਹੂੰ। ਹੂੰ ਉਈ ਕਹਿੰਦੇ ਘਰ ਦਾ ਕੁਛ ਘਰੇ ਬਣਾ ਕੇ ਖਾਲੋੋ ਬਾਹਰ ਨਾਲ। ਖਾਗੇ ਫੇਰ ਤਬੀਅਤ ਈ ਖਰਾਬ ਕਰਨੀ।
ਉਹ ਤੇ ਆ। ਉਹ ਤੇ ਫੇਰ ਕਹਿੰਦੇ ਆ ਕਿ ਉਸ ਤਰ੍ਹਾਂ ਹੀ ਪਿਆ ਬਚਿਆ ਰਹਿੰਦਾ ਉਹਨਾ ਨੂੰ ਫਿਰ। ਤੋਂ ਤੜਕਾ ਮਾਰ ਕੇ ਤੇ ਫੇਰ ਫੜਾ ਦਿੰਦੇ ਆ।
ਹਾਂਜੀ। ਅਸੀਂ ਵੀ ਗਏ ਸੀ ਉਧੋਂ ਘੁੰਮਣ ਤੇ ਚਾਹ ਕੇਟਲੀ ਚ ਪਾ ਕੇ ਪਤਾ ਨੀ ਫੇਰ ਉਹਦਾ ਬੜਾ ਹੱਕ ਰੱਖਿਆ ਫੇਰ ਪੁੱਛਿਆ।
ਹਮ।
ਤੇ ਮਤਲਬ ਮਿਲ ਜਾਣੀ ਆ। ਤੇ ਕਹਿੰਦਾ ਹਾਂਜੀ ਮਿਲ ਜਾਣੀ। ਤੇ ਕਹਿੰਦੇ ਹਲ ਹਲੇ ਬਣਾਇਆ ਫਰੈਸ਼ ਕਹਿੰਦਾ ਨਈ ਚਾਰ ਵਜੇ ਦਾ ਬਣਿਆ ਹੈਗਾ ਤੇ ਰੱਖ ਲੈ ਤੁਈ।
ਹਾਂਜੀ। ਉਈ ਨਾ ਅੱਗੇ ਤੇ ਹੋਰ ਇੱਕ ਵੀਡੀਓ ਆਇਆ ਸੀ ਏਤਰਾਂ ਈ ਸਮੋਸੇ ਇੰਨੇ ਸਾਰੇ ਲੈ ਕ ਬੈਠਾ ਹੋਇਆ ਟ੍ਰੇਨ ਚ ਤੇ ਕਲਰ ਘੋਲ ਕੇ ਬੈਠਾ ਤੇ ਉਹਨਾ ਨੂੰ ਸਮੋਸਿਆਂ ਨੂੰ ਕਲਰ ਕਰਨ ਡਿਆ। ਜੇੜੇ ਥੋੜੇ ਖ਼ਰਾਬ ਖਰਾਬ ਜੇ ਉਨੂੰ ਕਲਰ ਕਰ ਕਰਕੇ ਵੇਚਣ ਡੇਆ। ਮੈਂ ਦੇਖ ਲਾ ਖਾ ਕੇ ਲੋਕਾਂ ਨੇ ਮਰਨਾ ਕੀ ਜੀਣਾ ਵਾ ਏਹੋ ਜਏ ਹਾਲ ਐ। ਬਿਮਾਰੀ ਖ਼ਰਾਬ ਸਮੋਸਿਆਂ ਨੂੰ ਕਰੀ ਜਾਣ ਡੇ
ਹਮ। ਉਹ ਤੇ ਆ। ਸਮੋਸੇ ਮਾਸੇ ਤੇ ਮੈਨੂੰ ਉਤਰਾ ਈ ਨੀ ਚੰਗੇ ਲੱਗਦੇ। ਆਲ
ਹਮ। ਸਮੋਸਿਆ ਅਸ ਨਾਲੋ ਤੇ ਉ ਖਾ ਲਓ ਜੇੜਾ ਜੇੜੇ ਉਬਲੇ ਆਂਡੇ ਆਉਂਦੇ ਐ ਯਾ ਉਹ ਆਮਲੇਟ ਬਣਾ ਕੇ ਉਹ ਸ ਕੀ ਕੀ ਫਰੈਸ਼ ਬਣਾ ਕੇ ਸਾਹਮਣੇ ਦਿੰਦੇ ਐ ਤੋੜ ਕੇ ਪਤਾ ਤੇ ਚੱਲਦੈ ਖ਼ਰਾਬ ਐ ਕਿ ਸਹੀ ਐ। ਬਾਕੀ ਦੂਸਰੀ ਚੀਜ਼ਾਂ ਜੇੜੀ ਆਲੂ ਉੱਲੂ ਵਾਲੀ ਚੀਜ਼ਾਂ ਤੂਤੇ ਤੇ ਖਾਣੀ ਨੀ ਚਾਈਦਿਆਂ ਬਾਹਰ ਦੀਆਂ। ਹਮ। ਹਮ ਤੇ ਆ। ਯਾ ਉਹ ਵੀ ਖਾ ਸਕਦੇ ਇਟਲੀ ਉਟਲੀ ਵੀ ਠੀਕ ਰਹਿੰਦੀ ਆ।
ਥੋੜਾ ਉਹਨੂੰ ਕਰਨਾ
ਹਾਂ ਤੱਲੇ ਵਾਲੇ, ਹਾਂ ਤੱਲੇ ਵਾਲੇ ਜਾਂ ਆਲੂ ਵਾਲੇ। ਉਹ ਟੇਬਲ ਥੱਲੇ ਪਏਸ ਚੁੱਕੇ ਉੱਤੇ ਰੱਖੇ ਹੋਰ। ਹੂ ਹੋਰ
ਜਾਓ ਫਿਰ ਕੱਲ
ਹਾਂਜੀ, ਆਵਾਂਗੇ-ਆਵਾਂਗੇ। ਹੂ ਰੋਟੀ ਤੁਸੀਂ ਬਣਾ ਲਈ ਬਣਾਉਣ ਡੇ ਹੋ ਹਾਲੀ
ਬੜ ਗਈ ਦਾਲ ਚ ਤੜਕਾ ਲਾ ਰੀ ਸੀ। ਬਾਕੀ ਤੇ ਹੋ ਗਿਆ ਕੰਮ
ਅੱਛਾ-ਅੱਛਾ। ਹੂ ਉਹ ਤੇ ਐ ਹੋਰ ਸੁਣਾਓ ਤੁਹਾਡੇ। ਘਰ ਹੋਰ ਸਭ ਠੀਕ ਹੈ ਸਾਰੇ
ਹਾਂਜੀ-ਹਾਂਜੀ ਸਾਰੇ ਠੀਕ ਹੈ
ਹੂ ਐਵੇਂ ਸੋਚਣ ਡਏ ਸੀ। ਘੁੰਮਣ ਜਾਣ ਦਾ ਪਲੈਨ ਬਣਾਉਣ ਡਏ ਸੀ। ਚੱਲਣਾ ਫਿਰ ਤੁਸੀਂ ਵੀ
ਹਾਂਜੀ ਠੀਕ ਹੈ ਨਾ। ਕਦੋ ਜਾ
ਹਾਂਜੀ। ਕਦੋਂ ਜਾਣਾ ਹਾਂ ਅਗਲੇ ਮਹੀਨੇ ਤਾਂ ਸੋਚਣ ਡਏ ਕਿਉਂਕੀ ਤਾਤਿਕ ਥੋੜਾ ਸਾ ਮੌਸਮ ਵੀ ਠੰਡਾ ਹੋ ਜਾੇਗਾ ਜੁਲਾਈ ਜੁਲਾਈ ਦੇ ਆਖਰੀ ਦੇ ਬਾਅਦ। ਜੁਲਾਈ, ਅਗਸਤ ਤੱਕ ਚੱਲਾਂਗੇ ਸੋਚਣ ਡ ਹਨਾ ਮੌਸਮ ਥੋੜਾ ਅਗਸਤ ਚ ਠੀਕ ਹੋ ਜਾਂਦਾ ਵਾ ਹੂ ਹੁਣ ਤੇ ਬਰਸਾਤੀ ਤਾਂ ਚੱਲ ਹੋ ਜਾਣੇ ਆ ਬਸਾਤਾਂ ਚ। ਘੁੰਮਣ ਚ ਮਜ਼ਾ ਤੇ ਆਂਦਾ ਵਾ, ਲੇਕਿਨ ਫਿਰ ਓਹੀ ਕਿ ਜਿਆਦਾ ਗਿਜ ਗਿਜ ਵਾਲੀ ਜਗਾ ਜੀ ਵੀ ਨੀ ਕਰਦਾ ਜਾਣਦਾ। ਹੂ ਬਰਸਾਤਾਂ ਤਾਂ ਚੰਗੀਆਂ ਤੇ ਲੱਗਦੀਆਂ ਪਰ ਉਹੀ। ਕਿਤੇ ਜਾ ਉਹ ਨਹੀਂ ਸਕਦੇ ਫਿਰ ਬਾਹਰ ਹੂ। ਹੋਰ ਸੁਣਾਓ ਤੁਸੀਂ
ਬ ਰੋਟੀ ਤੇ ਰੋਟੀ ਪਾਈਏ, ਫਿਰ ਖਾਈਏ ਰੋਟੀ
ਹਮ। ਓਹੀ ਤੇ ਹੈ, ਉਹੀ ਤੇ ਹੁੰਦਾ ਵਾ। ਦਿਨ ਭਰ ਸਵੇਰੇ ਬਣਾ ਲੋ। ਫਿਰ ਦੁਪਹਿਰ ਦਾ ਕੀ ਬਣਾਉਣਾ ਦੁਪਹਿਰ ਦਾ ਬਣ ਗਿਆ ਤੇ ਫਿਰ ਰਾਤ ਦਾ ਕੀ ਬਣਾਉਣਾ। ਬਸ ਬਣਾ ਲੋ, ਖਾਲ ਲੋ ਸੋਈ ਹਿਲਦਾ ਰਹਿੰਦਾ। ਹਮ ੳ ਤੇ ਆ ਅੱਜ ਕੱਲ੍ਹ ਆ ਕਲਚਰ ਜੇ ਬੜੇ ਸੋਹਣੇ ਨਿਕਲੇ ਨਾ। ਫੁੱਲ-ਫੁੱਲ ਜਿ ਵਾਲੇ ੳ। ਮਿਲਣ ਦੇ ਵੇਖੇ। ਆਹ ਜਿਹੜੇ ਫੁੱਲ-ਫੁੱਲ ਜੇ ਵਰ ਬਣੇ ਹੁੰਦੇ ਕਲਚਰ ਚ ਲੱਗਦੇ ਜਿਹੜੇ ਮੈਂ ਟੀ ਵੀ ਚ ਜੇ ਵੇਖਣ ਡਇ ਸੀ ਬਾਹਰ ਤਾਂ ਉੱਥੋਂ ਦਾ ਵਖਉਣ ਡਏ ਸੀ ਇੱਕ ਵੀਡੀਓ ਕੌਲ ਉਧਰ ਪਤਾ ਨੀ ਕਿੱਧਰ ਦਾ ਸੀ। ਬਾਹਰ ਦਾ ਹੀ ਕਿੱਥੇ ਦਾ ਸੀ। ਉਹ ਚੀਨੀਏ ਜਿਹੇ ਹੁੰਦੇ ਜਿਹੜੇ ਤੇ ਉੱਥੋਂ ਦਾ। ਹਾਂ ਇੱਥੋਂ ਦੇ ਇੰਨੇ ਸਾਰੇ ਉਹਨਾਂ ਨੇ ਵੀ ਆਈ ਜਿਹੜੇ ਕੱਲਚਰ ਲਾਏ। ਮੈਂ ਕਿਹਾ ਦੱਸ ਇੱਥੇ ਵੀ ਉਹੀ ਮਿਲਣ ਡੇ ਤੇ ਬਾਹਰ ਵੀ ਉਹੀ ਮਿਲਣ ਡੇ ਪਰ ਅ ਸਾਡੇ ਇੱਥੇ ਦਸ ਵੀਹ ਰੁਪਏ ਦੇ ਮਿਲ ਜਾਂਦੇ ਮਿਲਣ ਡੇ। ਸਾਢੇ ਪੰਜ ਦੱਸਦੇ ਇੱਥੇ ਮਿਲ ਜਾਂਦੇ ਪਰ ਹਮ ਹੋਰ
ਲੈ ਦੱਸ
ਹਮ ਹਾਂਜੀ। ਹੋਰ ਤਾਂ ਜਿਹੜਾ ਸੂਟ ਦਿੱਤਾ ਆ ਗਿਆ ਸੂਟ ਸੀਪ ਕੇ ਤੁਹਾਡਾ
ਸੂਟ ਤੇ ਆ ਗਿਆ ਵਧੀਆ ਸਿਲਿਆ
ਹਮ
ਬੜਾ ਗੱਲ ਹੋਈ। ਮੈਂ ਕਿਹਾ ਤੁਸੀ ਆ ਜਾਓ ਮਾਸੜ ਜੀ ਆਏ ਸੀ ਰੋਟੀ ਰਾਟੀ ਪਾ ਦੋ ਤੁਸੀ। ਕਿੰਨਾ ਗੱਲਾਂ ਕਰਨਾ ਤੁਸੀਂ
ਹਾਂ-ਹਾਂ
ਤੁਸੀਂ ਵੀ ਕਰਹਦਾ ਥੋੜਾ ਪਜਾਇਆ ਬਾਰ ਜਾਓ ਤੁਸੀਂ
ਹਾਂ ਮਾਸਟਰ ਜੀ ਕਹਿਣ ਹੋਣਾ ਨਾ ਇਕੱਲੇ ਕੱਲੇ ਗੱਲਾਂ ਕਰੀ ਜਾਂਦੇ ਮੈਂ ਕਿਧਰ ਜਾ ਹ ਹਾਂ ਹਾਂਜੀ ਅ ਤੇ ਆ ਹਮ ਮਾਸੜ ਨੇ ਸੋਚਣ ਹੁਣੇ ਕਿ ਕੀਨਾ ਗੱਲਾਂ ਕਰੀ ਜਾਂਦੀ ਇੰਨੀ ਦੇਰ ਦੀ ਮਾਸੀ ਉਹੀ ਮੈਂ ਕਹਿ ਰਹੀ ਸੀ ਹਾਂਜੀ ਕੀ ਕਹਿ ਰਹੀ ਸੀ ਸੂਟ ਦਾ ਫਿਰ ਵਧੀਆ ਸੀਪਿਆ
ਹਜੀ-ਹਜੀ ਵਦਿਅ ਸਿਲਿਆ
ਚੰਗਾ ਫੇਰ ਤੇ ਮੈਂ ਵੀ ਫਿਰ ਸਿਵਾਉਂਗੀ ਆਊਂਗੀ ਥੇ ਤੇ ਸਾਡੇ ਉੱਥੇ ਚੰਗਾ ਹੈ ਸਿੰਦੀ ਨੀ ਆ ਅੱਛਾ ਮੈਂ ਤੁਹਾਨੂੰ ਫੇਰ ਲਗਾਉਂਦੀ ਹਾਂ
ਹਾਂਜੀ ਠੀਕ ਹੈ ਰੋਟੀ ਵਗੈਰਾ ਕਰਦੇ ਠੀਕ ਜ